ਹਾਂਜੀ। ਸਸ੍ਰੀ ਅਕਾਲ ਜੀ। ਕਿਵੇਂ, ਵਧੀਆ ਜੀ। ਤੁਸੀਂ ਸੁਣਾਓ ਠੀਕ ਹੋ?
ਹਾਂਜੀ, ਬਹੁਤ ਵਧੀਆ, ਤੁਸੀਂ ਦੱਸੋ ਆਪਣਾ
ਬਸ ਵਧੀਆ। ਘਰ- ਪਰਿਵਾਰ ਸਭ ਠੀਕ ਐ ਆਪਣਾ
ਹਾਂਜੀ- ਹਾਂਜੀ। ਸਭ ਠੀਕ
ਓਕੇ ਜੀ‌, ਕੀ ਕਰਦੇ ਓ ਅੱਜ -ਕੱਲ ਤੁਸੀਂ?
ਉੱਥੇ ਵੀ ਰੱਜੀ
ਹਾਂਜੀ-
ਹਾਂਜੀ, ਮੈਂ ਬਸ ਉਦੀ ਹੁਣ, ਪਲੱਸ ਟੂ ਪਾਸ ਹੋਈ ਆਂ
ਠੀਕ ਆ, ਪਲੱਸ ਟੂ ਕੀਤੀ ਆ, ਅੱਗੇ ਕੀ ਸੋਚ ਲਿਆ ਫੇਰ
ਅੱਗੇ ਮੇਰਾ ਜਿੱਦਾਂ ਇੰਟਰਸਟ ਐ ਹੁਣ, ਜੇ ਤਾਂ ਆਪਾਂ ਐਜੂਕੇਸ਼ਨ ਲੈਵਲ ਤੇ ਦੇਖੇ ਨਾ ਤਾਂ ਮੈਂ ਗ੍ਰਜੂਏਸ਼ਨ ਕਰ
ਤੇ ਮੇਰਾ ਇੰਟਰਸਟ ਹੈਗਾ ਵਾ, ਬਿਊਟੀਸ਼ੀਅਨ 'ਚ ਪ੍ਰੋਫੈਸ਼ਨ ਮੇਕਪ ਆਰਟਿਸਟ ਬਿਊਟੀਸ਼ੀਅਨ 'ਚ, ਤਾਂ ਕਰਕੇ ਮੈਂ ਇਹਦੇ 'ਚ ਵੀ ਪ੍ਰੋਪਰ ਡਿਗਰੀ ਲੈ ਲੈਣੀ, ਐਜੂਕੇਸ਼ਨ ਵੀ ਹੋਜੂਗੀ, ਮੇਰਾ ਇੰਟਰਸਟ ਵੀ ਪੂਰਾ ਹੋਗਾ ਮੇਰੇ ਤੇ ਰਹਿੰਦਾ ਈ ਹਾਰੀ
ਚਲੋ ਵਧੀਆ ਗੱਲ ਐ ਜੀ ਵੈਸ। ਕਿਤੇ ਵੀ, ਹਾਂਜੀ ਦੇਖਦੇ ਆਂ, ਤਾਂ ਆਪਾਂ ਆਪਾਂ ਨੂੰ ਹੁਣ ਸਿੱਖਿਆ ਦਾ ਮਹੱਤਵ ਲੈਣਾ ਵੀ ਬਹੁਤ ਜ਼ਿਆਦਾ ਜਰ ਜ਼ਰੂਰੀ ਹੈ ਹਨਾ, ਆਪਣੇ ਮਤਲਬ ਕਿ, ਲਾਈਫ ਦਾ ਇੱਕ ਮਹੱਤਵ ਹਾਂਜੀ, ਆਪਾਂ ਨੂੰ ਸਟੱਡੀ ਦੀ ਵੈਲਿਊ ਰਹਿ ਗਈ, ਬਸ ਅੱਜ- ਕੱਲ ਹਨਾ ਵੀ ਅਪ ਆਪਣੀ ਲਾਈਫ ਦਾ ਇੱਕ ਪਾਰਟ ਬਣ ਗਿਆ, ਹਨਾ ਹੀ
ਬਿਲਕੁਲ।
ਆਪਾਂ ਕਹਿ ਦੇੰਦੇ ਆਪਣੀ ਬੋਡੀ ਦਾ ਕੋਈ ਪਾਰਟ ਆ, ਉਦਾਂ ਹੀ ਕਹਿ ਸਕਦੇ ਆਂ ਵੀ ਆਪਣੀ ਬੋਡੀ ਦਾ ਇੱਕ ਪਾਰਟ ਬਣ ਗਿਆ ਹਨਾ ਸਟੱਡੀ ਆਪਣੇ ਲਈ ਕਿੰਨੀ ਜ਼ਾਦਾ ਜ਼ਰੂਰੀ ਹੈ ਹਾਂਜੀ- ਹਾਂਜੀ। ਕਿੰਨੀ ਜ਼ਿਆਦਾ ਸਮਝ ਆਉਂਦੀ ਐ ਹਾਂਜੀ, ਆਪਣੀ, ਦੇਖੋ ਅਪ ਆਪਣੇ ਫਿਜੀਕਲ ਲੈਵਲ ਨੂੰ ਕਿੰਨਾ ਜ਼ਿਆਦਾ ਨਿਖਾਰਦੀ ਐ, ਸਿੱਖਿਆ ਹਨਾ ਜੇ ਕੋਈ ਇੱਕ ਪੜਿਆ- ਲਿਖਿਆ ਪਰਸਨ ਦੇਖ ਲਈਏ ਆਪਾਂ ਹਨਾ ਤੇ ਇੱਕ ਅਨਪੜ੍ਹ ਹਨਾ, ਆਪਾਂ ਕਿਸੇ ਨੂੰ ਗਲਤ ਨੀ ਕਹਿ ਸਕਦੇ ਗੇ ਬਟ ਫੇਰ ਵੀ ਆਪਾਂ ਦੇਖਦੇ ਇੱਕ ਪੜੇ ਲਿਖੇ ਪਰਸਨ ਵਿੱਚ ਤੇ ਇੱਕ ਅਨਪੜ੍ਹ ਦੇ ਵਿੱਚ ਉਹਦੀ ਲੁੱਕ ਦਾ, ਹਨਾ ਕਿੰਨਾ ਫ਼ਰਕ ਹੁੰਦਾ ਗਾ
ਫਰਕ ਹੁੰਦਾ ਆਂ, ਉਹਦਾ ਮਤਲਬ
ਕਿੰਨਾ, ਹਾਂਜੀ ਕਿੰਨੀ ਜ਼ਾਦਾ, ਉਹ ਮਤਲਬ ਕਿ ਹਰੇਕ ਵਿਅਕਤੀ ਨੂੰ ਹਨਾ ਹਰੇਕ ਪ ਪਰਸਨ ਨੂੰ ਕਿੰਨੀ ਜ਼ਿਆਦਾ ਮਤਲਬ ਕਿ ਉਹ, ਕਰਦੇ ਹੈਗੇ ਹੈ ਨਾ ਉਹਦੀ ਜੀਵਨ ਦੇ ਵਿੱਚ ਸ਼ਕ ਸ਼ਕਤੀ ਕਿੰਨੀ ਵੱਧਦੀ ਹੈਗੀ ਹੈ, ਸਫਲਤਾ ਕਿੰਨੀ ਮਿਲਦੀ ਐ, ਸਿਰਫ਼ ਆਪਣਾ ਐਜੂਕੇਸ਼ਨ ਬੇਸ ਤੇ ਹੁੰਦਾ ਐ ਸਭ
ਬਿਲਕੁਲ
ਹਾਂਜੀ, ਕਿੰਨਾ ਮਾ, ਆਦਰ-ਮਾਣ ਸਤ, ਸਤਕਾਰ ਆਪਣਾ, ਹਨਾ ਵੀ ਕਿੰਨਾ ਹੁੰਦਾ। ਕੋਈ ਪੜਿਆਂ-ਲਿਖਿਆ ਵੇ
ਬਿਲਕੁਲ, ਹਾਂਜੀ ਪੜ-ਲਿਖ ਕੇ ਈ ਆ ਜਿੰਦ। ਨਾ ਪੜੇ ਨੂੰ ਤਾਂ ਕੋਈ ਪੁੱਛਦਾ ਈ ਨੀ।
ਹਾਂਜੀ ਹੁਣ ਇੱਕ ਐ ਦੇਖ ਲਿਆ ਦੇਖ ਦੇਖਦਿਆਂ ਦਾ ਆਪਾਂ ਨਾ ਕੋਈ ਅਨਪੜ ਵਿਅਕਤੀ ਆ ਨਾ ਓ ਸਾਰਾ ਦਿਨ ਕਿੰਨਾ ਕੰਮ ਕਰਦੇ ਆ ਵਿਚਾਰੇ ਹਨਾ ਧੁੱਪ ਦੇ ਵਿੱਚ
ਮਜ਼ਦੂਰੀ।
ਜੇ ਹਾਂ ਏ ਹੀ ਤਾਂ ਫ਼ਰਕ ਆ ਇੱਕ ਪੜੇ ਲਿਖੇ ਪਰਸਨ ਵਿੱਚ ਹਨਾ ਪੜੇ ਲਿਖੇ ਵਿਅਕਤੀ ਦੇ ਵਿ ਚ ਅਨਪੜ ਦੇ ਵਿੱਚ ਪੜਿਆ ਲਿਖਿਆ ਵਿਅਕਤੀ ਜੇੜਾ ਓ ਅੱਜ-ਕੱਲ ਦੇਖਦੇ ਆ ਆਪਾਂ ਜੋਬਸ ਕਰਦੇ ਆ ਹਨਾ ਤੇ ਕਿੰਨੀ ਵਧੀਆ-ਵਧੀਆ ਜਗਾਂ ਤੇ ਉਨਾਂ ਨੇ ਬੈਠਣਾ ਵਧੀਆ ਉਨਾਂ ਦਾ ਰੈਂਣ ਸੈਣਾ ਵਧੀਆ ਉਨਾਂ ਦੇ ਕੱਪੜੇ ਪਾਏ ਆ ਵਧੀਆ ਉਨਾਂ ਨੂੰ ਜੋਬਸ ਮਿਲੀਆਂ ਹੋਈਆਂ ਹਨਾ। ਸਿਰਫ਼ ਇੱਕ ਈ ਕੀ ਆ ਕਿ ਪੜਾਈ ਦੇ ਸਿਰ ਤੇ ਈ ਆ ਸਭ ਕੁਸ਼ ਹਨਾ।
ਬਿਲਕੁੱਲ ਜੀ।
ਹਾਂਜੀ, ਜੇ ਸਟੱਡੀ ਹੈ ਤਾਂ ਹੂੰ
ਜੇ ਜੇੜਾ ਨਈ ਪੜਿਆ ਹੈਗਾ ਉਨੇ ਤਾਂ ਫੇਰ ਐਦਾਂ ਈ ਧੱਕੇ ਖਾ-ਖਾ ਨੌਕਰੀਆਂ ਲੈਣੀਆਂ ਇੱਕ-ਦੋ ਜਗਾਂ ਤੇ ਪਤਾ ਕਰ
ਹਾਂਜੀ, ਲਾਸਟ ਤੇ ਫੇਰ ਇੱਕ ਈ ਓਪਸ਼ਨ ਰੈ ਜਾਂਦੀ ਏ ਬੰਦੇ ਕੋਲੇ।
ਮਜਬੂਰੀਆਂ ਵਿੱਚ ਮਜਬੂਰੀਆਂ ਕਰਕੇ ਬਚਾਰੇ ਤਾਂ ਈ ਕੈਂਦੇ ਆ ਪੜਾਈ ਸਭ ਤੋਂ ਇੰਮਪੋਟੈਂਟ ਆਂਦਾ
ਹਾਂਜੀ। ਮੇਨ ਗੱਲ ਏ ਆ ਵੀ ਕੋਈ ਵੀ ਗ਼ਰੀਬ ਬੰਦਾ ਹਨਾ ਉਦੀ ਕਿੰਨੀ ਗ਼ਰੀਬੀ ਕੱਟੀ ਜਾਂਦੀ ਏ ਕ ਔਖਾ ਹੋ ਕੇ ਜੇ ਪੜ ਵੀ ਲੈਂਦਾ ਤਾਂ ਉਦੀ ਸਾਰੀ ਉਮਰ ਦੀ ਗ਼ਰੀਬੀ ਕੱਟੀ ਜਾਂਦੀ ਐ ਨਾਲ ਤਾਂ ਪਿਛਲਿਆਂ ਦੀ ਜ਼ਿੰਦਗੀ ਸੁਧਰ ਜਾਂਦੀ ਐ ਨਾਲ ਆਉਣ ਵਾਲੀ ਜਨਰੇਸ਼ਨ ਦੀ ਵੀ, ਹਨਾ।
ਚਲੋ ਜੇ ਜਿਆਦਾ ਮਤਲਬ ਨਈ ਪੜ ਹੁੰਦਾ ਤਾਂ ਬਾਰਾਂ ਤਾਂ ਹੋਣਾ ਚਾਈਦਾ ਪਾ
ਜੀ ਹਾਂਜੀ ਬਾਰਾਂ ਪਾਸ ਹੋਣਾ ਚਾਈਦਾ ਕਮ ਸੇ ਕਮ ਬੰਦੇ ਨੂੰ ਸਮਾਜ ਦੇ ਵਿੱਚ ਵਿਚਰ ਤਾਂ ਸਕਦਾ ਹਨਾ। ਕੋਈ ਆਪਦਾ ਕੰਮ ਕਰ ਸਕਦਾ ਬੰਦਾ ਕੋਈ ਵੀ ਆ ਆਪਦਾ ਕੰਮ ਕਰ ਸਕਦਾ। ਬੰਦੇ ਨੂੰ ਨੌਲੇਜ ਹੁੰਦੀ ਏ ਇਸ ਚੀਜ਼ ਦੀ ਅਨਪੜ ਪਰਸਨ ਨੂੰ ਕਿਸੇ ਚੀਜ਼ ਦੀ ਨੌਲੇਜ ਜੀ ਨੀ ਹੈਗੀ ਏਸ ਚੀਜ਼ ਦੀ ਉਨੂੰ ਸਿਰਫ਼ ਇੱਕ ਐ ਹੁੰਦਾ ਵੀ ਅਸੀਂ ਕੰਮ ਕਰ ਲੀਏ। ਇੱਥੋਂ ਤੱਕ ਬਸ ਉੱਥੋਂ ਕ ਤੱਕ ਈ ਸੀਮਿਤ ਰੈ ਜਾਂਦਾ ਇੱਕ ਦਿਹਾੜੀਆਂ ਤੱਕ ਈ ਕੈ ਸਕ ਦੇ ਆ ਵੀ ਓ ਬੰਦਾ ਸੀਮਤ ਰੈ ਜਾਂਦਾ ਗਾ।
ਬਿਲਕੁੱਲ ਜੀ ਬਿਲਕੁੱਲ ਅੱਜ-ਕੱਲ ਤਾਂ ਹੁਣ ਭਗਵੰਤ ਮਾਨ ਸਰਕਾਰ ਨੇ ਵੀ ਗ਼ਰੀਬਾਂ ਲਈ ਖੁਰ ਦੇ ਅਕੋਡਿਗ ਸਕੂਲ
ਹਾਂਜੀ-ਹਾਂਜੀ, ਬਸ ਵੀ ਏਦਾ ਹਾਂਜੀ, ਨਾਲੇ ਅੱਜ-ਕੱਲ ਦੇਖਲੋ ਤੁਸੀਂ ਦੇਖਦੇ ਈ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਨਾ ਇਸੇ ਕਰਕੇ ਵੀ ਕੋਈ ਗ਼ਰੀਬ ਅ ਪਰਿਵਾਰ ਦਾ ਬੱ ਚਾ ਰੈ ਨਾ ਜਾਵੇ ਪੜਾਈ ਵੱਲੋਂ ਹਨਾ ਉਨਾਂ ਨੂੰ ਮੁਫ਼ਤ ਸਿੱਖਿਆ ਕਿੰਨੀ ਦਿੱਤੀ ਜਾਂਦੀ ਆ ਮਤਲਬ ਕਿ ਏ ਟੂ ਜੈਡ ਖਾਣੇ ਤੱਕ, ਵਰਦੀਆਂ ਤੱਕ ਹੂੰ।
ਵਧੀਆ ਸਕੀਮ ਚਲਾਈ ਤਾਂ ਏਨਾਂ ਨੇ ਗ਼ਰੀਬਾਂ ਦਾ ਸਹਾਰਾ ਬਣਿਆ ਚਲੋ ਪੜ ਲਿ
ਹਾਂਜੀ। ਪਰ ਓ ਚੀਜ਼ ਇੱਕ ਬਾ ਅ ਅਗਲੇ ਪਰਸਨ ਤੇ ਡਿਪੈਂਡ ਕਰਦੀ ਏ ਨਾ ਵੀ ਉਨੇ ਕੀ ਕਰਨਾ ਅੱਗੇ ਜਾ ਕੇ ਹਨਾ ਵੀ ਉਨੇ ਪੜਨਾ ਜਾਂ ਅਨਪੜ ਰੈਂਨਾ।
ਹਾਂਜੀ ਮੇਰਾ ਸੁਜੈਸ਼ਨ ਏ ਆ ਉਨਾਂ ਨੇ ਸਰਕਾਰ ਨੇ ਸ ਕੂਲ ਤਾਂ ਖੋਲ ਦਿੱਤੇ ਪਰ ਵਿੱਚ ਵਧੀਆ ਟੀਚਰਜ ਨੀ ਹੈਗੇ ਬੱ ਚੇ ਆਪਣਾ ਬੈਠੇ ਰੈਂਦੇ ਟੀਚਰਜ ਵਾਸਤੇ ਉਨਾਂ ਨੂੰ ਅੱਜ ਕਿਸੇ ਨੂੰ ਕੈਤਾ ਮਿਲਦੀ ਉਈ ਨੀ।
ਹਾਂਜੀ-ਹਾਂਜੀ, ਹਾਂਜੀ ਏਦਾਂ ਈ ਹੁੰਦਾ ਅੱਜ-ਕੱਲ।
ਮੈਂ ਖੁਦ ਮਤਲਬ ਮੇਰਾ ਐਕਸਪੀਰੀਅੰਸ ਰੇਆ ਟੀਚਰ ਦਾ ਮਤਲਬ ਪਲੱਸ ਟੂ ਤੋਂ ਬਾਅਦ ਮੈਨੂੰ ਕਿਸੇ ਨੇ ਬੁਲਾਇਆ ਸੀ ਵਧੀਆ ਪਰਸੈਂਟੇਜ ਆਈ ਸੀ ਪਲੱਸ ਟੂ ਚ, ਟੈਥ ਚੋਂ ਉਦੇ ਬੇਸ ਤੇ ਮੈਨੂੰ ਕੇਆ ਵੀ ਪ੍ਰਾਇਮਰੀ ਬੱਚੇ ਨੂੰ ਪੜਾਣਾ ਤੁਸੀਂ ਆਜੋ ਹਨਾ ਤੇ ਉੱਥੇ ਜਾ ਕੇ ਮੈਂ ਬੱ ਬੱਚਿਆਂ ਦਾ ਮਾਹੌਲ ਦੇਖੋ, ਬੱਚੇ ਕਿਸੇ ਦੀ ਸੁਣਦੇ ਹੀ ਨਹੀਂ, ਕਹਿੰਦੇ ਸਾਡੇ ਟੀਚਰ ਨੇ ਤਾਂ ਏਦਾਂ ਸਿਖਾਇਆ ਸਾਨੂੰ। ਦੱਸਦਾ ਤੇ ਮੈਨੂੰ ਇੰਨਾ ਹੋਇਆ ਨਾ ਵੀ ਸਰਕਾਰ ਨੇ ਇਨਾਂ ਇੰਨੀਆਂ ਫੈਸਿਲਿਟੀ ਦਿੱਤੀਆਂ, ਤਾਂ ਵੀ ਬੱਚੇ ਉਹਨਾਂ ਦਾ ਨਜਾਇਜ਼ ਫਾਇਦਾ ਲ
ਹਾਂਜੀ, ਇੱਕ ਪੜ੍ਹਿਆ ਲਿਖਿਆ ਪਰਸਨ ਆ ਕੋਈ ਵੀ ਹਨਾ, ਉਹਨੂੰ ਆਪਦੀ ਜਿੰਮੇਵਾਰੀ ਦਾ ਪਤਾ ਹੁੰਦਾ ਵੀ ਮੇਰੀ ਆਹ ਜਿੰਮੇਵਾਰੀ ਆ, ਮੈਂ ਆਹ ਜਿੰਮੇਵਾਰੀ ਨਾਲ ਆਪਦਾ ਆਫਿਸ ਦਾ ਕੰਮ ਕਰਨਾ ਮੈਂ ਆ ਜ਼ੁੰਮੇਵਾਰੀ ਨਾਲ ਆਪਦਾ ਘਰ ਦਾ ਕੰਮ ਨਿਪਟਾ ਕੇ ਉੱਥੇ ਜਾ ਕੇ ਕਰਨਾ ਆਣਾ, ਇਹ ਇੱਕ ਸਕਦੇ ਵੀ, ਕੋਈ ਪੜ੍ਹਿਆ ਲਿਖਿਆ ਇਨਸਾਨ ਹੀ ਇਹ ਚੀਜ਼ ਨੂੰ ਸਮਝ ਸਕਦਾ ਹਨਾ।
ਹਾਂਜੀ।
ਹਾਂ।
ਹੂਣ ਇਹੀ ਤੁਸੀਂ ਵਧੀਆ ਸਕੂਲਾਂ ਵਿੱਚ ਜਾ ਕੇ ਦੇਖ ਲਓ। ਤੁਹਾਨੂੰ ਵਧੀਆ ਤੋਂ ਵਧੀਆ ਬੱਚੇ ਮਿਲਣਗੇ ਉੱਥੇ, ਬਿਲਕੁੱਲ -ਬਿਲਕੁੱਲ ਸਾਰਿਆਂ ਨੂੰ ਅਕਲ ਹੋਊਗੀ। ਵੀ ਕਿਦਾਂ ਬੁਲਾਣਾ, ਕਿਦਾਂ ਬਹਿਣਾ। ਸਰਕਾਰ ਚੱਲ ਕਰਦੀ ਤਾਂ ਬਹੁਤ ਵਧੀਆ ਆ, ਪਰ ਵਿੱਚ ਉਹਨਾਂ ਦੀਆਂ ਬੱਚਿਆਂ ਨੂੰ ਵਲ ਵੀ ਧਿਆਨ
ਹਾਂਜੀ, ਕੁੜੀਆਂ ਦੇਖਲੋ ਤੁਹਾਨੂੰ ਪਤਾ ਹੀ ਅੱਜ ਕੱਲ ਹਨਾ, ਕੁੜੀਆਂ ਪੜ੍ਹਦੀਆਂ ਤੇ ਫਿਰ ਕਿੰਨਾ ਜ਼ਿਆਦਾ ਆਪਣਾ ਸਮਾਜ ਮਜ਼ਬੂਤ ਹੁੰਦਾ, ਸਾਰੀ ਸਾਈਡ ਦੇ ਵਿੱਚ।
ਹਾਂਜੀ, ਨਜ਼ਰੀਆ ਸਹੀ ਰੱਖਣ ਦਾ
ਹਾਂਜੀ, ਕੁੜੀਆਂ ਨੂੰ ਵੀ ਅੱਗੇ ਅੱਗੇ ਵਧਣ ਵਿੱਚ ਹਨਾ ਸਿੱਖਿਆ ਜਿਹੜੀ ਹੈਗੀ, ਉਹ ਮੌਕੇ ਦਿੰਦੀ ਹੈਗੀ -ਹੈਗੀ। ਅੱਗੇ ਵਧਣ ਦੇ ਵੀ, ਹਮ।
ਨਾ ਨਾਲੇ ਅੱਜ ਕੱਲ ਤਾਂ ਫਰਕ ਹੀ ਨੀ ਰਿਹਾ ਕੁੜੀਆਂ ਮੁੰਡਿਆਂ ਚ, ਅੱਗੇ ਨਾਲ ਤਾਂ ਬਹੁਤ ਵਧੀਆ।
ਹਾਂਜੀ ਅੱਜ ਕੱਲ੍ਹ ਦੇ ਬੱਚੇ ਲਈ ਵੀ, ਹਰੇਕ ਲਈ ਸਿੱਖਿਆ ਬਹੁਤ ਜ਼ਿਆਦਾ ਜ਼ਰੂਰੀ ਆ।
ਅੱਗੇ ਤਾਂ ਕੁੜੀ ਨੂੰ ਪੜ੍ਹਨ ਦਾ ਹੀ ਨਹੀਂ ਸੀ ਮੌਕਾ ਮਿਲਦਾ, ਹੁਣ ਤਾਂ ਫਿਰ ਵੀ ਚਲੋ।
ਹਾਂਜੀ ਇਹ ਤਾਂ ਹੈ।
ਹਮ।
ਹਰੇਕ ਬੱਚੇ ਨੂੰ ਅੱਜ ਕੱਲ ਮਾਂ ਪਿਓ ਨੂੰ ਵੀ ਸੋਚਣਾ ਚਾਹੀਦਾ ਹਨਾ, ਸਟਾਰਟਿੰਗ ਦੇ ਵਿੱਚੋਂ ਵੀ ਮਤਲੱਬ ਕਿ ਵੈਸੇ ਅੱਜ ਕੱਲ੍ਹ ਦੇਖਦੇ ਆ, ਵੀ ਬੱਚੇ ਮੋਸਟਲੀ ਤਾਂ ਪੜ੍ਹਦੇ ਹੀ ਆ, ਪਰ ਜਿਹੜੇ ਸਭ ਸਭ ਤੋਂ ਜ਼ਿਆਦਾ ਗ਼ਰੀਬ ਘਰਾਂ ਦੇ ਬੱਚੋਂ ਵੀ ਪਿੱਛੇ ਰਹੀ ਜਾਂਦੇ ਆ, ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ। ਜੇ ਪਲੱਸ ਟੂ ਕਰ ਲੈਂਦੇ ਤਾਂ ਉਹਨਾਂ ਤੋਂ ਅੱਗੇ ਨਹੀਂ ਪੜ੍ਹਿਆ ਜਾਂਦਾ ਹੈਗਾ।
ਸਹੀ ਗੱਲ ਆ, ਪਹਿਲਾਂ ਇਹਨਾਂ ਦੇ ਖਰਚੇ ਵੀ ਉਹਨੇ ਆ।
ਹਾਂਜੀ ਖ਼ਰਚ ਹਾਂਜੀ।
ਇਸ ਇਸੇ ਹਾਲਾਤਾਂ ਤੋਂ ਰਹਿ ਜਾਂਦਾ, ਪਿੱਛਾ ਪੜਨ ਨੂੰ ਚਾਲਾਂ ਕਰ ਨੇ ਨੌਕਰੀ ਤੇ ਆਪਣੇ ਆਪਾਂ ਕਈ ਬੱਚੇ ਤਾਂ ਨਾਲ- ਨਾਲ ਕਮਾਉਂਦੇਆ, ਆਪਾਂ ਨੂੰ ਨਾਲ -ਨਾਲ ਪੜ੍ਹਦੇਆ।
ਹਾਂਜੀ।
ਜਿਨਾਂ ਨੂੰ ਪਤਾ ਅ ਸੀ ਪੜ੍ਹਨਾ ਆ
ਕਿਆ ਪਰਸਨ ਹੈ, ਉਹਨੂੰ ਸਹੀ ਗੱਲ ਤਾਂ ਦਾ ਆਪਦਾ ਪਤਾ ਵੀ ਮੇਰੇ ਲਈ ਕੀ ਚੰਗਾ ਹੈ, ਕੀ ਮੰਦਾ ਹੈ ਹਨਾ। ਵੀ ਇੱਕ ਪੜ੍ਹਿਆ ਲਿਖਿਆ ਵਿਅਕਤੀ ਆ ਜਿਹੜਾ, ਉਹਨੂੰ ਇਸ ਚੀਜ਼ ਮਤਲੱਬ ਕਿ ਸਿੱਖਿਆ ਆਪਾਂ ਨੂੰ ਇਹ ਚੀਜ਼ ਆਉਂਦੀ ਆ, ਵੀ ਤੁਹਾਡੇ ਲਈ ਆਹ ਸਹੀ ਆ, ਆਹ ਗ਼ਲਤ ਆ, ਹਨਾ।
ਹ
ਸੋਚਣ ਸ਼ਕਤੀ ਵੀ ਆਪਣੀ ਕਿੰਨੀ ਜ਼ਿਆਦਾ ਵੱਧਦੀ ਹੈ ਚੀਜ਼ ਦੇ ਨਾਲ, ਹਾਂਜੀ ਕਿੰਨੇ ਰਸ ਤੇ ਕਿੰਨੇ ਰਸਤੇ ਖੁਲੱ ਜਾਂਦੇ ਆ ਆਪਣੇ ਲਈ, ਜੇ ਆਪਾਂ ਪੜਦੇ ਹਾਂ ਤਾਂ ਅੱਗੇ ਜਾ ਕੇ
ਬਿਲਕੁੱਲ -ਬਿਲਕੁੱਲ!
ਆਪਾਂ ਨੂੰ ਥੋੜ੍ਹੀ ਬੋਤੀ ਆਪਓਸ਼ਨ ਮਿਲ ਜਾਂਦੀ ਅੱਗੇ ਜਾ ਕੇ ਜੋਬ ਦੀ ਭਾਵੇਂ ਅਗਲਾ ਪ੍ਰਾਈਵੇਟ ਈ ਕਰ ਲੈ।
ਹੁਣ ਏਨੀਆਂ ਗੱਲਾਂ ਪਤਾ ਲੱਗ ਦਿਆ ਪਿਆ ਕਿ ਅਸੀਂ ਆਪਣਾ ਸਾਰਾ ਪੜ੍ਹਾਈ ਚ ਈ ਪਤਾ ਲੱਗ ਓਦਾਂ ਦਾ
ਹਾਂਜੀ, ਹਾਂਜੀ। ਏਕ ਜੇੜਾ ਪੜ੍ਹਿਆ ਲਿਖਿਆ ਨਾਗਰਿਕ ਹਨ ਹੂੰ, ਪੜ੍ਹਿਆ ਲਿਖਿਆ ਨਾਗਰਿਕ ਈ ਆਪਣੇ ਦੇਸ਼ ਲਈ ਏਕ ਲਾਭਦਾਇਕ ਹੁੰਦਾ ਹੈ।
ਬਿਲਕੁਲ।
ਹਾਂਜੀ। ਕਿ ਓਹ ਹਰੇਕ ਹੁਣ ਪੜ੍ਹਿਆ ਲਿਖਿਆ ਪਰਸਨ ਈ ਐ ਨਾ ਕੋਈ ਅਨੁਸ਼ਾਸਨ ਦੇ ਵਿੱਚ ਡਸੀ ਪਲਨ ਦੇ ਵਿੱਚ ਰੈ ਸਕਦਾ ਵਾ। ਅਨਪੜ੍ਹ ਵਿਅਕਤੀ ਨੂੰ ਆਪਾਂ ਦੱਸ ਈ ਨੀ ਸਕਦੇ ਵੀ ਏਥੋਂ ਏ ਆ ਵੀ ਓਦੇ ਨਾਲ ਤਾਂ ਬੋਤ ਜਾਦਾ ਮੱਥਾ ਮਾਰਨਾ ਪਊਗਾ ਆਪਾਂ ਨੂੰ
ਤੁਸੀਂ ਕਿੰਨੀ ਐਜੂਕੇਸ਼ਨ ਲਈ?
ਮੇਰੀ ਗ੍ਰੈਜੂਏਸ਼ਨ ਆ ਜੀ।
ਅੱਛਾ ਜੀ। ਚਲੋ, ਬੋ ਵਦ
ਹਾਂਜੀ। ਖੱੜ ਜਾ ਵੀਰੇ
ਤੁਆਡਾ ਸੁਜੈਸ਼ਨ ਕੀ ਏ ਪੜ੍ਹਾਈ ਨੂੰ ਲੈ ਕੇ।
ਬੋਹਤ ਮਤਲਬ ਕਿ ਮੈਂ ਤਾਂ ਏਹੀ ਕਹੂੰਗੀ ਵੀ ਕਿ ਮਤਲਬ ਕਿ ਹਰੇਕ ਨੂੰ ਹਣਾ ਅਪਣੇ ਤੋਂ ਗਰੀਬ ਤੋਂ ਗਰੀਬ ਕਰ ਨੂੰ ਵੀ ਆਪਦੇ ਬੱਚੇ ਨੂੰ ਸਕੂਲ ਲਾਓਣਾ ਚਾਈਦਾ ਹਨਾ। ਕਿਉਂਕਿ ਅੱਜ-ਕੱਲ ਦਾ ਸਰਕਾਰ ਨੇ ਸਹੂਲਤਾਂ ਈ ਬੋਤ ਜਾਦਾ ਦਿੱਤੀਆਂ ਹਨਾ ਵੀ ਕੋਈ ਵੀ ਜੇ ਮੰਨ ਕੇ ਚੱਲ ਕੋਈ ਪੜ੍ਹਿਆ ਲਿਖਿਆ ਖਿਆ ਵੀ ਵਿਅਕਤੀ ਹੈਗਾ ਹਨਾ ਜੇ ਕਿਸੇ ਤੋਂ ਅੱਗੇ ਜਾ ਕੇ ਪੜ੍ਹਿਆ ਨਈ ਵੀ ਜਾਂਦਾ ਤਾਂ ਆਪਾਂ ਨੂੰ ਉਦੀ ਹੈਲਪ ਜ਼ਰੂਰ ਕਰਨੀ ਚਾਈਦੀ ਐ।
ਹਾਂਜੀ ਬਿਲਕੁਲ।
ਹੂੰ, ਵੀ ਉਹਦੀ ਹੈਲਪ ਆਪਾਂ ਨੂੰ ਜ਼ਰੂਰ ਕਰਨੀ ਚਾਈਦੀ ਏ ਆਪਾਂ ਕੈ ਸਕਦੇ ਆ ਵੀ ਵੀ ਓਸ ਚੀਜ਼ ਨੂੰ ਮਤਲਬ ਏਕ ਵੱਖਰਾ ਜਆ ਸਕੂਨ ਮਿਲਦਾ ਆਪਾਂ ਕਿਸੇ ਦੀ ਹੈਲਪ ਪ ਕਰਦੇ ਹਨਾ ਜੇ ਕੋਈ ਬੱਚਾ ਪੜ੍ਹਨਾ ਚਾਓਦਾ। ਤੇ ਓਦੀ ਆਪਾਂ ਨੂੰ ਹੈਲਪ ਜ਼ਰੂਰ ਕਰਨੀ ਚਾਈਦੀ ਏ। ਵੀ ਕਿਸੇ ਨੂੰ ਸਿੱਖਿਆ ਵੱਲੋਂ ਵਾਂਝਾ ਕਿਸੇ ਨੂੰ ਨਈ ਰੈਂਨਾ ਚਾਈਦਾ ਮੇਰਾ ਤਾਂ ਏਹੀ ਸੁਝਾ
ਪੁੱਲ ਗਈ ਥੀ।
ਹਾਂਜੀ ਕਿਉਂਕਿ ਫੇਰ ਈ ਆਪਣਾ ਸਮਾਜ ਅੱਗੇ ਵੱਧ ਸਕ ਦਾ ਗਾ ਨਈ ਤਾਂ ਫੇਰ ਤੁਆਨੂੰ ਪਤਾ ਹੀ ਆ ਪੁਰਾਣੇ ਸਮਾ ਸਮਿਆਂ ਦੇ ਵਿੱਚ ਹਾਂ।
ਤਾਹੀਓਂ ਕੇਂਦੇ ਆ ਪੜ੍ਹਾਈ ਸਭ ਤੋਂ ਮਹੱਤਵਪੂਰਨ ਚੀਜ਼ ਬਣ ਚੁੱਕੀ ਏ ਹੁਣ ਆਪਣੀ ਜ਼ਿੰਦਗੀ
ਹਾਂਜੀ।
ਅੱਜ-ਕੱਲ ਤਾਂ ਵੈਸੇ ਛੋਟੇ ਤੋਂ ਛੋਟੇ ਘਰਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਗੇ ਹੂੰ।
ਵੀ ਆਪਾਂ ਨਾ, ਹਾਂਜੀ ਜੇੜਾ, ਹਾਂ ਵੈਸੇ ਮੇਨ ਗੱਲ ਤੁਆਡੀ ਬਿਲਕੁਲ ਸਈ ਏ ਤਾਂ ਬੱਚੇ ਤੇ ਡਿਪੈਂਡ ਕਰਦਾ ਵੀ ਓਨੇ ਕੀ ਕਰਨਾ ਬਟ ਜੇ ਬਸ ਬੱਚੇ ਨੂੰ ਸਈ ਗਾਈਡ ਕਰਾਂਗੇ ਫੇਰ ਤਾਂ ਆਪਾਂ ਨੂੰ ਵੀ ਪਤਾ ਈ ਵੀ ਬੱਚਾ ਸਾਡਾ ਪੜ੍ਹੇਗਾ ਈ ਹਨਾ, ਮੇਨ ਤਾਂ ਗਾਈਡੈਂਸ ਤੇ ਈ ਆ।
ਬੱਚੇ ਨੂੰ ਗਾਈਡ ਕਰੋ।
ਹਾਂਜੀ ਗਾਈਡ ਗਾਈਡੈਂਸ ਤੇ ਜੇ ਬੱਚੇ ਅੱਜ-ਕੱਲ ਦੇ ਤੁਆਨੂੰ ਪਤਾ ਈ ਐ ਫੋਨਾ ਤੇ ਬੋਤ ਜਾਦਾ ਲੱਗੇ ਲੱਗੇ ਰੈਂਦੇ ਐ ਗੇ।
ਚਲੋ ਠੀਕ ਆ ਥੋਡੇ ਨਾਲ ਗੱਲ ਕਰਕੇ ਬੋਤ ਵਦੀਆ ਲੱਗਾ, ਸਸ੍ਰੀ ਕਾਲ।